ਸਤਿ ਸ੍ਰੀ ਅਕਾਲ ਜੀ ਆਵਾਜ਼ ਆਉਂਦੀ ਹੋ ਮੇਰੀ ਹਾਂਜੀ ਹੋਰ ਸੁਣਾਓ ਜੀ ਹੋਰ ਠੀਕ ਹੋ ਤੁਹਾਡਾ ਘਰ ਪਰਿਵਾਰ? ਸਭ ਵਧੀਆ ਜੀ, ਤੁਹਾਡੇ ਬੱਚੇ? ਹੋਰ ਤੁਹਾਡੇ ਹਸਬੈਂਡ
ਹਾਂਜੀ ਸਭ ਵਧੀਆ
ਹਾਂਜੀ ਸਭ ਵਧੀਆ। ਹੋਰ ਸੁਣਾਓ ਜੀ ਕੀ ਕਰਦੇ ਹੋ ਅੱਜ ਕੱਲ੍ਹ?
ਬਸ ਕੁਝ ਨੀ ਫਰੀ ਸੀ
ਅੱਛਾ ਅੱਛਾ। ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ
ਹਾਂਜੀ ਬੋਲੀਏ
ਕ ਮੈਂ ਕਹਿ ਰਿਹਾ ਸੀ ਕਿ ਸਾਡੇ ਘਰ ਨਾ ਮਤਲਬ ਕਿ ਸਾਰੇੇ ਨਾ ਫਾਸਟ ਫੂਡ ਬੜਾ ਖਾਂਦੇ ਨੇ ਬਜ਼ਾਰੇ
ਅੱਛਾ ਸਾਡੇ ਬੱਚੇ ਵੀ ਖਾਂਦੇ ਨੇ
ਅੱਜ ਬਰਗਰ ਹੋ ਗਿਆ ਚੌਮੀਿਨ ਹੋ ਗਈ ਖ਼ਾਸ ਕਰਕੇ ਗੋਲ ਗੱਪੇ ਅਗਰ ਅਗਰ ਮੈਂ ਆਪਣੀ ਰੋਟੀ ਦੀ ਗੱਲ ਕਰਾਂ। ਉਹ ਮਤਲਬ ਕਿ ਹਰ ਦੋ ਦਿਨ ਬਾਅਦ ਬਾਹਰ ਏੜ ਦੇ ਗੋਲ ਗੱਪੇ ਖਾਣ ਜਾਣਾ ਇਹਨਾਂ ਨੇ ਤੇ ਤੁਸੀਂ ਕੀ ਆਪਣੀ ਰਾਏ ਮਤਲਬ ਕੀ ਰੱਖਦੀ ਹੋ ਜਦੇ ਇਸ ਇਸ ਗੱਲ 'ਤੇ
ਨਹੀਂ ਬਛਾ ਖਾ ਲਵੇ ਬ ਥੋੜਾ ਖਾਏ, ਸਾਡੇ ਬੱਚੇ ਵੀ ਬੜਾ ਖਾਂਦੇ ਨੇ
ਅੱਛਾ। ਮਤਲਬ ਕੀ ਇਹ ਜੋ ਇਹ ਜੋ ਇਹ ਇਹ ਜੋ ਗੋਲ ਗੱਪੇ ਦਾ ਪਾਣੀ ਹੁੰਦਾ ਹੈ ਠੀਕ ਹੈ ਬ ਇਹ ਜੋ ਟਿੱਕੀ ਮਤਲਬ ਕਿ ਫਾਈ ਜਾ ਜੋ ਰੇਹੜੀਆਂ ਚ ਮਤਲਬ ਕੀ ਇਹ ਖਾਣਾ ਚਾਹੀਦਾ ਹੈ? ਜਾਂ ਫਿਰ ਕੀ ਖਾਣਾ ਮਤਲਬ ਕਿ ਕਿਵੇਂ ਖਾਣਾ ਚਾਹੀਦਾ ਹੈ? ਜਾਂ ਫਿਰ ਅਸੀਂ ਬੰਦਾ ਘਰ ਹੀ ਬਣਾ ਕੇ ਖਾ ਲਵੇ ਉਹ ਤੁਹਾਨੂੰ ਪਤਾ ਹੀ ਅੱਜ ਦੇ ਟਾਈਮ ਚ ਕਿਸੇ ਨੂੰ ਆਉਂਦਾ ਤਾਂ ਹੈ ਨਹੀਂ ਹੈ ਬਣਾਣਾ। ਠੀਕ ਹੈ, ਜ਼ਿਆਦਾਤਰ ਬੰਦੇਆਂ ਨੂੰ ਆਰਾਮ ਆਰਾਮ ਕੇ ਆਰਾਮ ਨਾਲ ਬਹਿ ਬਹਿ ਕੇ ਖਾਣਾ ਹੁੰਦਾ ਤੁਹਾਨੂੰ ਪਤਾ ਹੀ ਹੈ
ਹਾਂਜੀ, ਹਾਂਜੀ। ਹੁਣ ਬਣਾਣਾ ਬਣਾਣਾ ਕਿੰਨੇ ਵੇ, ਜਿੰਨੇ ਖਾਣ ਚ ਨੀ ਪੈਸੇ ਲੱਗਣੇ ਨੇ ਬਣਾਉਣ ਚ ਪੈਸੇ ਲੱਗ ਜਾਣੇ ਨਾ।
ਹਾਂਜੀ ਸਹੀ ਕਹਿੰਦੇ ਪਏ ਹੋ ਤੇ ਫੇਰ ਏ, ਹਮ, ਤੇ ਤੁਸੀਂ ਤੁਹਾਡੀ ਫੈਮਲੀ ਚ ਹੀ ਖਾਂਦੇ ਨੇ?
ਸਾਡੇ ਫੈਮਿਲੀ ਬੱਚੇ ਵੀ ਖਾਂਦੇ ਨੇ ਸਗੋਂ ਸਾਡੇ ਬੱਚੇ ਰੋਜ਼ ਖਾਂਦੇ ਨੇ। ਕਦੀ ਬਰਗਰ ਕਦੀ ਚਾਉਮਿਨ, ਨਹੀਂ ਡੇਲੀ ਤਾਂ ਨਹੀਂ, ਕਦੀ- ਕਦੀ ਹੋ ਗਿਆ ਇਹ ਦੋ ਦਿਨ ਬਾਅਦ। ਤਿੰਨ ਦਿਨ ਬਾਅਦ ਦੋ ਇੱਕ ਦਿਨ ਬਾਅਦ
ਅੱਛਾ ਜੀ ਤੇ ਤੁਹਾਡੇ ਹਿਸਾਬ ਨਾਲ ਤੇ ਤੁਹਾਡੇ ਹਿਸਾਬ ਨਾਲ ਇਹ ਮਤਲਬ ਕਿ ਖਾਣਾ ਬਾਹਰ ਦਾ ਠੀਕ ਹੈ ਯਾ ਫਿਰ ਨਹੀਂ?
ਬਾਹਰ ਦਾ ਖਾਣਾ ਠੀਕ ਈ ਹੈ ਇੰਨਾ ਵੀ ਨੀ ਖਾਣਾ ਚਾਹੀਦਾ। ਬੱਚੇ ਬਿਮਾਰ ਹੋ ਜਾਂਦੇ। ਮੇਰੀ ਕੁੜੀਆਂ ਵੇ, ਉਹ ਜਦ ਨ ਬਾਹਰ ਦੇ ਖਾਂਦੇ ਨ ਉਹਨੂੰ ਲੂਜ ਮੋਸ਼
ਅੱਛਾ ਜੀ?
ਹਮ ਜਦੋਂ ਵੀ ਖਾਂਦੀ ਏ ਨਾ ਹੁਣ ਬੱਚੇ ਖਾਂਦੇ ਹੀ ਨੇ ਹੁਣ ਬ ਚ ਮਨਾ ਵੀ ਨੀ ਕਰ ਸ
ਹਮ ਤੁਸੀਂ ਏ ਗੋਲ ਗੱਪੇ ਮੈਂ ਕਹਿਣਾ ਸੀ ਕੀ ਕਹਿੰਦ ਕਹਿਣਾ ਚਾਹੁੰਦੇ ਹੋ ਗੋਲ ਗੱਪੇ ਦਾ ਪਾਣੀ ਮਤਲਬ ਕੀ ਕਾਫ਼ੀ ਮੈਨੇ ਨਿਊਜ਼ ਸੁਣੀਆਂ ਹੁੰਦੀਆਂ ਨੇ ਤੁਸੀਂ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖੋ ਤੁਹਾਡੀ ਫੈਮਿਲੀ ਚ ਨਿਊਜ਼ ਤਾਂ ਦੇਖਦੇ ਹੀ ਹੋਣਗੇ ਜਿਵੇਂ ਕਹਿੰਦੇ ਪਏ ਨੇ ਕਿ ਇਹ ਨਿਊਜ਼ ਚ ਗੋਲ ਗੱਪੇ ਪਾਣੀ ਚ ਪਤਾ ਨੀ ਕੀ ਕੀ ਮਿਲਾਦੇ ਰਹਿੰਦੇ ਨੇ? ਕੈਮੀਕਲ ਵਗੈਰਾ ਮਿਲਾ ਕੇ ਪਿਲਾ ਉ ਪੀਂਦੇ ਨੇ।
ਹਾਂ, ਤੁਆਡੀ ਗੱਲ ਸਈ ਏ ਗੇ, ਗੋਲ-ਗੱਪੇ ਪਾਣੀ ਤਾਂ ਠੀਕ ਹੀ ਹੁੰਦਾ ਵੇ ਬੱਚੇ ਖਾਂਦੇ ਹੀ ਨੇ ਹੁਣ, ਬੱਚੇਆਂ ਨੂੰ ਕਿੰਨਾ ਕੁ ਬੱਚੇਆਂ ਰੋਕ ਲਈਏ।
ਸਹੀ ਕੇਂਦੇ ਪਏ ਬਿਲਕੁਲ ਸਹੀ ਕੇਂਦੇ ਪਏ ਉ।
ਹੁਣ ਅਸੀਂ ਕਾਰ ਆ ਹੁਨ ਅਸੀਂ ਕਾਰ ਚਾਉਮੀਨ, ਬਰਗਰਾਂ ਹੁਨ ਮੈਂ ਉਸ ਦਿਨ ਮੈਂ ਦੋ ਦਿਨ ਪਹਿਲੇ ਆਪਣੇ ਬੇਟੇ ਨੇ ਬਰਗਰ ਬਨਾ ਕੇ ਦਿੱਤਾ ਵੇ। ਪੁਆਇੰਟਡ ਇੰਨੀ ਸਾਰੀ ਬਨਾਈਏ ਤੇ ਮਿਲਿਆ ਨੀ ਕੁਛ ਬੱਚਿਆਂ ਨੂੰ ਵੀ।
ਹੁੰ।
ਫਿਰ ਏਨੀ ਮਿਹਨਤ ਕਰਨੀ ਵੀ ਹੈਵੇ ਫੇਰ ਬਾਜ਼ਾਰੋਂ ਖਾ ਖਾਨੇ ਆਂ
ਅੱਛਾ, ਉਹ ਥੋੜ੍ਹਾ ਤੇਜ਼ ਬੋਲੋ ਨਾ ਤੁਹਾਡੀ ਨਾ ਆਵਾਜ਼ ਥੋੜੀ ਕਲੀਅਰ ਨੀ ਆਂਦੀ ਪਈ।
ਹਾਂਜੀ, ਹੁਨ ਆ ਰੀ ਆਵਾਜ਼?
ਹਾਂਜੀ, ਹਾਂਜੀ ਥੋੜੀ ਤੇਜ਼ ਬੋਲੋ, ਹਾਂਜੀ, ਹਾਂਜੀ। ਤੁਹਾਨੂੰ ਇਹ ਮੈਂ ਇਹ ਕਹਿਣਾ ਸੀ ਕਿ ਜਿਵੇਂ ਹੁਨ ਮੇਰੀ ਉ ਸੱਸ ਹੈਗੇ ਨੇ ਮੇਰੀ ਵੋਟੀ ਦੀ ਮੰਮੀ ਤੇ ਉਹ ਇਸ ਤਰ੍ਹਾਂ ਉਹ ਈਤਨਾ ਸਾਰਾ ਸਮਾਨ ਬਨਾਦੇ ਟਿਕੀ ਬਨਾ ਲੈਂਦੇ ਦੇ ਨੇ ਠੀਕ ਏ, ਗੋਲ ਗੱਪੇ ਦਾ ਪਾਨੀ ਬਨਾ ਲੈਂਦੇ ਨੇ ਤੇ ਫੇਰ ਮੇਰੀ ਇਹ ਸੋਚ ਹੈਗੀ ਏ। ਕਿ ਐਸਾ ਬੰਦਾ ਕਾਰ ਬਨਾ ਕੇ ਖਾ ਲਵੇ ਨਾ ਤੇ ਉਹ ਫੇਰ ਵੀ ਫਾਇਦੇਮੰਦ ਹੈਗਾ ਜੇ।
ਅੱਛਾ।
ਹਾਂਜੀ ਕੰਪੇਅਰ ਟੂ ਜੋ ਏ ਮਾਰਕੀਟ ਵਾਲੇ ਜੋ ਓ ਹ ਉਹ ਹੁੰਦੇ ਨੇ ਟਿਕੀ ਟੁੱਕੀ ਤੁਹਾਨੂੰ ਪਤਾ ਈ ਏ ਦੇਖੋ, ਉਹ ਟ੍ਰੈਫਿਕ ਦੇ ਉੱਤੇ ਬੈਠੇ ਦੇ ਨੇ ਠੀਕ ਏ ਜੀ।
ਅੱਛਾ।
ਸਿਰ ਉੱਥ ਬੈਠੇ ਦੇ ਨੇ, ਠੀਕ ਏ ਵੱਡੇ, ਵੱਡੇ ਟਰੱਕ ਨਿਕਲ ਦੇ ਨੇ ਕਾਰਾਂ ਨਿਕਲਦੀਆਂ ਨੇ ਫੁੱਲ ਸਪੀਡ ਤੇ ਧੂਲ ਮਿੱਟੀ ਉੱਡਦੀ ਏ। ਤੇ ਤੁਹਾਨੂੰ ਪਤਾ ਈ ਏ, ਅਗੋਂ ਉਹੀ ਗੋਲ ਗੱਪੇ ਤੇ ਪਾਣੀ ਅੰਦਰ ਈ ਸਬ ਜਾਂਦਾ ਏ।
ਹਾਂ ਤੁਹਾਡੀ ਗੱਲ ਤੇ ਸਹੀ ਐ ਠੀਕ ਐ ਪਰ ਬੱਚੇ ਅੱਜ ਅੱਜ ਕਲ੍ਹ ਬੱਚੇ ਬਈਓ ਜ਼ਾਦਾ ਖਾਨਾ ਪਸੰਦ ਕਰਦੇ ਨੇ ਨਾ।
ਆ ਸਹੀ ਕਹਿੰਦਾ ਪਏ ਓ।
ਚੀਜ਼ ਨਾ ਦੇਓ ਦੂਜੇ ਦਿਨ ਫਿਰ ਮੰਗ ਲੈਂਦੇ ਨੇ ਤੇ ਅਸੀਂ ਵੱਡੇ ਕਿਉਂ ਨ ਵ ਡੇ ਵੀ ਮੰਗਦੇ ਨੇ। ਅਸੀਂ ਵੀ ਕੇਨੇ ਆ ਸਾਨੂੰ ਵੀ ਦਿਓ।
ਬਿਲਕੁਲ, ਬਿਲਕੁਲ ਸਹੀ ਕੇਂਦੇ ਪਏ ਓ। ਪ ਫਿਰ ਵੀ ਅੱਜ ਦੇ ਟਾਈਮ ਚ ਨਾ ਮਤਲਬ ਕਿ ਬੰਦੇ ਨੂੰ ਨਾ ਇਹ ਫਾਸਟ ਫੂਡ ਜ਼ਾਦਾ ਖਾਂਦੇ ਨੇ ਅੱਜ ਕੱਲ੍ਹ ਨਾ। ਨੂੰ ਮਜ਼ਾ ਆਂਦਾਏ ਟੇਟ ਵਸੇ ਕਟਦੇ ਉਹਨਾ ਨੂੰ ਹੈਲਥ ਨਾਲ ਕੋਈ ਲੈਨਾ ਦੇਨਾ ਨਈ ਹੈਗਾ।
ਹਾਂ ਤੁਸੀਂ ਗਏ ਸੀ ਬਸ ਸਹੀ ਕੀਤੀ ਆ।
ਜੀ, ਜੀ ਤੁਸੀਂ ਦੱਸੋ ਆਪਣੀ ਰਾਏ ਦਨੋਂ।
ਹਾਂ ਮੇਰੀ ਰਾਏ ਤਾਂ ਕੁਛ ਨੀ ਹੈਗੀ। ਜਿੰਨਾ ਹੋ ਸਕੇ ਬੱਚਿਆਂਲ ਥੋੜ੍ਹਾ ਜਿਹਾ ਫਾਸਟ ਫੂਡ ਦੂਰ ਰੱਖੋ ਪਰ ਬੱਚੇ ਅੱਜ ਕੱਲ ਰਹਿੰਦੇ ਤਾਂ ਹੈ ਈ ਨੀ ਨਾ।
ਹੁੰ, ਤੇਲ ਜਿਵੇਂ ਤਲਿਆ ਤੇ ਅੱਛਾ ਮੈਨੂੰ ਇਹ ਗੱਲ ਦੱਸੋ ਏ ਜੋ ਬਾਰ ਟਿੱਕੀ ਬਨਾਂਦੇ ਨੇ ਰੇੜੀ ਤੇ ਠੀਕ ਏ ਜੀ
ਹਾਂਜੀ
ਕਿਤੇ ਇਹ ਰੇਹੜੀ ਬਣਾਉਂਦੇ ਨੇ ਅਤੇ ਤੁਹਾਡੇ ਹਿਸਾਬ ਨਾਲ ਇਹ ਬਿਲਕੁਲ ਫਰੈਸ਼ ਤੇਲ ਇਸਤੇਮਾਲ ਕਰਦੇ ਨੇ
ਹਮ ਕਰਦੇ ਹੀ ਆਉਣਗੇ ਸਹੀ ਤਹੀ ਉਹਨਾਂ ਦੀ ਵਿਖਰੀ ਆਉਂਦੀ ਪਈ ਆ
ਨਹੀਂ ਨਹੀਂ ਹਮ ਸਹੀ ਕਹਿੰਦੇ ਵੀ ਉਹ ਮੇਰੀ ਤਾਂ ਐ ਸੋਚਏਗੀ ਹੈ ਜੋ ਬਾਹਰ ਟਿੱਕੀ ਟੁੱਕੀ ਬਣਾਉਂਦੇ ਨੇ ਇਹ ਤੇ ਮੈਨੂੰ ਲੱਗਦਾ ਦੋ ਦੋ ਦਿਨ ਪੁਰਾਣਾ ਤੇਲ ਪਿਆ ਹੁੰਦਾ ਨਾਦੇ ਕੋਲ
ਹਾਂ ਇਹਨਾਂ ਦਾ ਪਤਾ ਨੀ ਸਾਨੂੰ ਇਹਨਾਂ ਦਾ ਸਾਨੂੰ ਪਤਾ ਨੀ
ਹਮ ਸਹੀ ਕਹਿੰਦੇ ਵੀ ਤੇ ਤੁਹਾਡੇ ਘਰ ਬੰਦੇ ਮਤਲਬ ਕਿ ਅਗਰ ਬਰਗਰ ਬੁਰਗਰ ਤੁਸੀਂ ਬਣਾ ਲੈਂਦੇ ਹੋ ਹੋਰ ਹੈ ਜੋ
ਹਾਂ ਅਸੀਂ ਤਾਂ ਬਣਾ ਲੈਂਦੇ ਹਾਂ ਅਸੀਂ ਬਣਾ ਲੈਂਦੇ ਹਾਂ ਬਰਗਰ ਮੰਗ ਲੈਂਦੇ ਹਾਂ ਕਾਰ ਆ ਤੇ ਬੱਚੇ ਜੇ ਸਮਾਨ ਹੁਣ ਬਜ਼ਾਰੋਂ ਲੈਨੇ ਹਾਂ
ਕਿਹੜਾ ਸਮਾਨ ਮਤਲਬ ਕਿਵੇਂ ਤੁਸੀਂ ਅਗਰ ਬਰਗਰ ਬਣਾਉਣਾ ਹੈ ਤੇ ਤੁਸੀਂ ਕਿਹੜਾ ਕਿਹੜਾ ਸਮਾਨ ਲਿਆਂਦੇ ਹੋ ਬਜ਼ਾਰੋਂ
ਬਾਜ਼ਾਰ ਪਹਿਲ ਤੁਸੀਂ ਬਾਜ਼ਾਰ ਜਾਓ ਪਾਓ ਚ ਲੈ ਕੇ ਆਓਗੇ ਹੋ ਬਰਗਰ ਵਾਲਾ ਉਸ ਤੋਂ ਬਾਅਦ ਮੈਂ ਉੱਨੀ ਸੌ ਸਗੇੀ
ਹਾਂਜੀ
ਫੇਿਰ ਉਹਨਾਂ ਦਾ ਵਿੱਚ ਰ੍ਰੈਡ ਕੈਚਅਪ ਹੋ ਗਈ ਇੱਕ ਗ੍ਰੀਨ ਕੈਚ ਪਾਉਂਦੀ ਆ ਇਹ ਹਾਂ ਇੱਕ ਟਿੱਕੀ ਹੋ ਗਈ ਟਿੱਕ ਸਮਾਨ ਹੋ ਗਿਆ ਵ
ਜੀ ਸਹੀ ਕਹਿੰਦੇ ਟਿੱੀ ਤੁਸੀਂ ਇਂਝ ਪਾ ਰਹਿੰਦੀ ਫਿਰ ਉਹਨੂੰ ਹੀ ਚੱਲਣਾ ਪੈਂਦਾ ਹੈ
ਨਹੀਂ ਥੋੜ੍ਹਾ ਜਿ ਫਰਾਈ ਕਰਨੇ ਆ
ਓਕੇ ਓਕੇ ਫਰਾ ਕਰਦੇ ਓ
ਹਾਂਜੀ ਬਸ ਦੇਖ ਦੇ ਬਚਾ ਬੱਚੇ ਵੀ ਖਾ ਕੇ ਖੁਸ਼ ਨੇ ਉਹਨਾ ਜਿੰਨਾ ਮਰਜ਼ੀ ਦੇ ਤ ਖਾ ਨੀ ਸਕਦਾ
ਜੀ ਸਹੀ ਕਹਿੰਦੇ ਹੁਣ ਉਹਨੂੰ ਹਮ
ਚਲੇ ਜਾ ਤਾਂ ਉਹਨਾਂ ਨੂੰ ਇਹ ਚਾਹੀਦਾ ਕਿਤੇ ਫੰਕਸ਼ਨ ਚਲੇ ਜਾ ਤਾਂ ਉਹਨਾਂ ਨੂੰ ਚਾਹੀਦਾ ਕਿਤੇ ਘੁੰਮਣ ਚਲੇ ਜਾ ਤਾਂ ਉਹਨਾਂ ਨੂੰ ਸਮਾਨ ਚਾਹੀਦਾ ਨਾ
ਜੀ ਸਹੀ ਕਹਿੰਦੇ ਵੀ ਉਹ ਸਹੀ ਕਹਿੰਦੇ ਉਹ ਪਰ ਇਹ ਗੱਲ ਮੈਂ ਨੋਟ ਨੋਟ ਕੀਤੀ ਹੈ ਅਗਰ ਜਿਸ ਤਰ੍ਹਾਂ ਮੈਨੂੰ ਪਤਾ ਨਾ ਪੰਜੀਮੀ ਅਗਤ ਤੁਸੀਂ ਅਗਰ ਮੈਂ ਗੋਲ ਗੱਪੇ ਦਾ ਪਾਣੀ ਲੈ ਕੇ ਚੱਲਣਾ ਇਸ ਗੱਲ ਨੂੰ ਜਿਵੇਂ ਗੋਲ ਗੱਪੇ ਦਾ ਪਾਣੀ ਤੁਸੀਂ ਦੋ ਗਲਾਸ ਪੀਓ ਬਜ਼ਾਰੀ
ਹਮ
ਤੁਹਾਡਾ ਗਲਾ ਬੈਠ ਜਾਏਗਾ ਪੂਰਾ, ਤੇ ਅਗਰ ਮੈਂ ਓਹੀ ਗੋਲ ਗੱਪੇ ਦਾ ਪਾਣੀ ਅਗਰ ਮੈਂ ਆਪਣੀ ਮਤਲਬ ਕਿ ਵੋਟੀ ਦੀ ਮੰਮੀ ਦੇ ਹੱਥੋਂ ਪੀਵਾਂ ਨਾ ਅਗਰ ਮੈਂ ਤਿੰਨ ਗਿਲਾਸ ਇ ਪੀਵਾਂ ਤੇ ਗਲਾ ਬਿਲਕੁਲ ਹੀ ਖਰਾਬ ਨਹੀਂ ਆਉਂਦਾ ਬਿਲਕੁਲ ਓ ਕੀ ਦੇਖੋ ਤਹਾਨੂੰ ਪਤਾ ਬਲਕੀ ਪੇਟ ਸਾਫ਼ ਹੁੰਦਾ। ਕਿਉਂਕਿ ਨਾ ਉਂਦੇ ਨਾਲ ਨਾ ਤੁਹਾਨੂੰ ਪਤਾ ਹੀ ਏ ਦੇਖੋ ਘਰੇਲੂ ਉੰਦੇ ਚ ਮਤਲਬ ਕਿ ਵਧੀਆ ਸਮਾਨ ਪਾਇਆ ਗਿਆ ਹੈ ਔਰ ਇਹ ਚਟਪਟਾ ਪਤਾ ਨੀ ਬਾਹਰ ਵਾਲੇ ਕਿਹੜਾ ਕੈਮੀਕਲ ਪਾਉਂਦੇ ਨੇ ਮੈਂ ਕਈ ਵਾਰ ਨੋਟ ਕੀਤਾ ਕਈ ਵਾਰ, ਅਗਰ ਮੈਂ ਵੀਹ ਰੁਪਏ ਦੇ ਗੋਲ ਵੀ ਖਾ ਲਾ ਨਾ ਮੇਰੇ ਮਤਲਬ ਕਿਸੇ ਦੇ ਕਿਸੇ ਦਾ ਵੀ ਗਲਾ ਨੀ ਬੇਂਦਾ ਸੀ ਮੇਰਾ ਗਲਾ ਬੇ ਜਾਂਦਾ ਜੇ
ਅੱਛਾ ਫੇਰ ਤੁਸੀਂ ਆਜ ਕਿਹਾ ਤੁਹਾਡੇ ਬੱਚੇ ਫੇਰ ਕੀ ਕਰ ਰਹੇ ਨੇ, ਬਾਜ਼ਾਰ ਚੰਗੇ ਤਰਾਂ ਖਾਂਦੇ ਕਿਉਂ ਨੇ ਨੇ
ਪੂਰਾ-ਪੂਰਾ ਮੇਰੇ ਭਰਾ ਦਾ ਮੁੰਡਾ, ਮੇਰੀ ਭੈਣ ਦਾ ਮੁੰਡਾ ਸਭ, ਸਭ ਲੱਗੇ ਦੇ ਨੇ ਡੇਲੀ ਤਾਈਂ ਪੇਟ ਇਤਨਾ ਬਾਹਰ ਨਿਕਲਿਆ ਦਾ ਸਭ ਦਾ ਮੈਂ ਸਿਵਿੰਗ ਪੂਲ ਜਾਨਾ ਨਾ ਤੁਹਾਨੂੰ ਪਤਾ ਏ ਕਿ ਮੈਨੂੰ ਅ ਐਕਚੁਲੀ ਮੈਂ ਨਾ ਸਵਿਮਿੰਗ ਮੈਨੂੰ ਕਾਫੀ ਪਸੰਦ ਹੈਗੀ ਏ ਸਵਿਮਿੰਗ ਕਰਨੀ ਤੇ ਉੱਥੇ ਨਾ ਬੱਚੇ ਵੀ ਆਉਂਦੇ ਨੇ। ਠੀਕ ਹੈ ਜੇ ਬੱਚੇ ਵੀ ਆਂ ਨੇ ਸਾਈਡ ਤੇ ਬੈਠੇ ਹੁੰਦੇ ਨੇ ਠੀਕ ਹੈ। ਮੈਨੇ ਆਪਨੇ ਅੱਖਾਂ ਨਾਲ ਦੇਖਿਆ ਪੰਜ ਬੱਚੇ ਬੈਠੇ ਹੋਏ ਸੀ ਪੰਜੋ ਦੇ ਪੰਜੋ ਮੋਟੇ, ਅਬ ਕਿ ਕਿਉਂ ਮੋਟੇ ਦੱਸੋ ਹੁਨ ਕਿਉਂਕਿ ਦੇਖੋ ਹੁਨ ਉਹਨੇ ਫੋਨ ਚਲਾਉਣਾ ਬੈ ਬੈ ਕੇ ਫੋਨ ਚਲਾਨਾ ਏ। ਦੀ ਕੋਈ ਐਕਟੀਵਿਟੀ ਹੈ ਨਹੀਂ ਠੀਕ ਹੈ ਬੈਠੇ ਰਹਿਨਾ ਫ਼ੋਨ ਚਲਾਂਦੇ ਰਹਿਨਾ ਠੀਕ ਹੈ ਵੀ ਉਹਨਾਂ ਖੇਲਦੇ ਨੇ ਇਨਾ ਪਹਿਲੇ ਸਾਰੇ ਟਾਈਮ ਚ ਅਸੀ ਗੁੱਲੀ ਡੰਡਾ, ਛੁਪਨ ਛੁਪਾਈ ਖੇਲਦੇ ਸੀ। ਹੁਨ ਤਾਂ ਇਹ ਸਭ ਖ਼ਤਮ ਹੋ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਹੈ ਗੁੱਲੀ ਡੰਡਾ ਕੀ ਹੋਂਦਾ ਹੈ।
ਗੱਲ ਸਹੀ ਕੀਤੀ ਏ।
ਸਹੀ ਕਹਿ ਰਹੇ ਹੋ।
ਸਾਰੇ ਬੱਚੇ ਖਾਂਦੇ ਨੇ ਅਜ
ਹਾਂਜੀ ਚਲੋ ਚਲੋ ਠੀਕ ਹੈ ਜੀ, ਚਲੋ ਫੇਰ ਮੇਰੀ ਮੰਮੀ ਜੀ ਬਲਾਂਦੇ ਪਏ ਨੇ ਮ ਬਾਅਦ ਚ ਗੱਲ ਕਰਨਾ ਠੀਕ ਹੈ ਸੱਚ ਸਤਿ ਸ੍ਰੀ ਕਾਲ ਜੀ ਥੋੜ੍ਹੀ, ਚਲੋ ਠੀਕ ਹੈ ਓਕੇ